ਹਾਂਜੀ।
ਸਸਸ਼੍ਰੀ ਅਕਾਲ ਜੀ।
ਹਾਂਜੀ, ਹੋਰ ਠੀਕ ਓ?
ਹੈਲੋ।
ਹੈਲੋ, ਹਾਂਜੀ ਸਸ਼੍ਰੀ ਅਕਾਲ ਸਸ਼੍ਰੀ ਅਕਾਲ ਜੀ ਠੀਕ ਓ? ਵਧੀਆ, ਵਧੀਆ ਮੈਂ ਵੀ ਹੋਰ ਕੀ ਕਰਦੇ ਸੀਗੇ।
ਥੋਡੀ ਆਵਾਜ਼ ਨਾ ਥੋੜੀ ਘੱਟ ਆ ਰਈ ਐ ਮੈਮ ਥੋੜਾ ਕਲੋਜ਼ ਹੋਜੋ ਫੋਨ ਦੇ। ਹਾਂਜੀ, ਹੋਰ ਕੀ ਕਰ ਰਏ ਸੀ। ਹਾਂ, ਥੋੜ੍ਹੀ ਆ ਰਈ ਐ ਮੈਮ ਥੋੜ੍ਹਾ ਜਿਆ। ਆਵਾਜ਼ ਵਧਾ ਲੋ ਫੋਨ ਦੀ ਘੱਟ ਨਾ ਹੋਵੇ।
ਅੱਛਾ-ਅੱਛਾ ਓਕੇ।
ਹਾਂਜੀ-ਹਾਂਜੀ। ਹੋਰ ਕੀ ਕਰ ਰਏ ਕੀ ਹਾਂਜੀ-ਹਾਂਜੀ ਕੀ ਕਰ ਰਏ ਸੀ।
ਕੁਛ ਨੀ ਬਸ ਬੈਠੇ ਸੀਗੇ ਕੁਛ ਨੀ।
ਅੱਛਾ ਜੀ।
ਹਾਂਜੀ। ਪਰਿਵਾਰ ਸਾਰਾ ਠੀਕ ਐ ਜੀ, ਹਾਂਜੀ-ਹਾਂਜੀ ਸਾਰਾ ਠੀਕ ਐ, ਤੁਸੀਂ ਦੱਸੋ?
ਹਾਂ, ਹੋਰ ਸੁਣਾਓ?
ਹੋਰ ਬਸ ਤਾਂ ਕੁਛ ਨਹੀਂ ਅੱਜ ਆਪਾਂ ਟੋਪਿਕ 'ਤੇ ਗੱਲ ਕਰਦੇ ਆ ਅੰਧ ਵਿਸ਼ਵਾਸ ਉੱਤੇ।
ਠੀਕ ਐ ਮੈਮ।
ਹਾਂਜੀ ਤੇ ਦੇਖੋ ਅੱਜ-ਕੱਲ੍ਹ ਮਤਲਬ ਹੈ ਤਾਂ ਹੈ ਨੀ ਇੱਦਾਂ ਦਾ ਜ਼ਮਾਨਾ ਜਿਹੜਾ ਅੰਧ ਵਿਸ਼ਵਾਸ ਨੂੰ ਮੰਨਦਾ ਹੋਏ ਜ਼ਿਆਦਾ ਫਿਰ ਵੀ ਲੋਕ ਮਤਲਬ ਦੂਜਿਆਂ ਦੀਆਂ ਗੱਲਾਂ 'ਚ ਆ ਕੇ ਕਿੰਨਾ ਅੰਧ ਵਿਸ਼ਵਾਸ 'ਚ ਰਹਿੰਦੇ ਨੇ ਤੁਸੀਂ ਆ ਦੇਖੋ।
ਹਾਂਜੀ ਮੈਮ ਹਾਂਜੀ ਅੰਧ ਵਿਸ਼ਵਾਸ ਜ਼ਿਆਦਾ ਹੋ ਗਿਆ।
ਹਾਂਜੀ-ਹਾਂਜੀ ਮਤਲਬ ਇੱਕ ਤੇ ਮਤਲਬ ਅਗਰ ਇੱਕ ਕੋਈ ਚੀਜ਼ ਕਰ ਰਿਹਾ ਉਹਦੇ ਪਿੱਛੇ ਹੀ ਭੱਜੀ ਜਾ ਰਹੇ ਨੇ ਇਹ ਨਹੀਂ ਵੇਖ ਰਹੇ ਕਿ ਸਾਡਾ ਘਾਟਾ ਆਂ ਜਾਂ ਸਾਡਾ ਪ੍ਰੋਫਿਟ ਆ ਉਹਦੇ 'ਚ
ਹਾਂਜੀ ਆਪਣੀ ਪ੍ਰੋਬਲਮ ਦੇ ਹਿਸਾਬ ਨਾਲ ਨੀ ਨਾ ਕ੍ਰੀਏਟ ਕਰ ਰਹੇ ਹੈਗੇ ਜਿੱਧਰ ਬਸ ਇੱਕ ਜਾ ਰਿਹਾ ਹੈਗਾ ਉੱਧਰ ਹੀ ਜਾ ਰਹੇ ਨੇ ਵੀ ਹਾਂ ਚਲੋ। ਇਹਦਾ ਦੇਖੋ ਇਹਦਾ ਸਹੀ ਹੋਜੂਗਾ ਆਪਣਾ ਵੀ ਸ਼ਾਇਦ ਸਹੀ ਹੋਜੇ।
ਹਾਂ, ਤੇ ਅੰਧ ਵਿਸ਼ਵਾਸ ਅੱਜ-ਕੱਲ੍ਹ ਕੱਲ੍ਹ ਹਾਂਜੀ ਇੰਨਾ ਵੱਧ ਚੁੱਕਿਆ ਐ, ਕਿ ਮਤਲਬ ਕੁਛ ਨੀ ਕਹਿ ਸਕਦੇ ਆਪਾਂ ਨਿਊਜ਼ 'ਚ ਵੀ ਵੇਖਦੇ ਆ। ਕਿ ਇੱਕ ਕਿੰਨੀ ਕੁ ਜ਼ਿਆਦਾ ਨਿਊਜ਼ ਇਸ ਬਾਰੇ ਆਉਂਦੀ ਐ ਕਿ ਤੇ ਅੱਜ ਕੱਲ ਮਤਲਬ, ਕਿੰਨੇ ਹੈਗੇ ਨੇ ਜਿਹੜੇ ਟੌਂਗੀ ਬਾ ਬਾਬੇ ਬਣੇ ਹੁੰਦੇ ਨੇ ਜਾਂ ਕੁਛ ਵੀ ਬਣੇ ਹੁੰਦੇ ਨੇ ਉਹਨਾਂ ਦੀ ਗੱਲਾਂ 'ਚ ਆ ਕੇ ਕੁਛ ਵੀ। ਬੰਦਾ ਘਰ ਜਾਂਦਾ ਐ।
ਹਾਂਜੀ-ਹਾਂਜੀ, ਉਹ ਫੇਰ ਮੈਮ ਉਹ ਸਹੀ ਨੀ ਹੁੰਦਾ ਜੀ ਉਹ ਗ਼ਲਤ ਕਰਵਾ ਰਹੇ ਨੇ ਦੇਖੋ ਇਹ ਚੀਜ਼ਾ। ਜਿਵੇਂ ਅੱਜ-ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਵੀ ਅੰਧ ਵਿਸ਼ਵਾਸ ਚ ਵੜ ਰਹੇ ਨੇ।
ਹਾਂਜੀ-ਹਾਂਜੀ ਮਤਲਬ ਕਿਸੇ ਦਾ ਰਿਸ਼ਤਾ ਨਹੀਂ ਹੁੰਦਾ ਜਾਂ ਕੋਈ ਪੈਸੇ ਦਾ ਚੱਕਰ ਜਾਂ ਕੁਛ ਵੀ। ਲੋਕ ਅੱਜ-ਕੱਲ੍ਹ ਕਾਲਾ-ਕਾਲਾ ਜਾਦੂ ਸੋਚਦੇ ਨੇ ਕਾਲਾ ਜਾਦੂ ਕਰਵਾ ਦਿੰਦੇ ਆ ਇੱਦਾਂ। ਕਰ ਦਿੰਦੇ ਆ ਉਹਦਾਂ ਕਰ ਦਿੰਦੇ ਆ ਕਿੰਨਾ ਕੁਛ ਆਂਦਾ ਹਨਾ। ਨਿਊਜ਼ ਵਿੱਚ ਪਰ ਉਹ ਚੀਜ਼ ਦੇਖੋ ਕਿ, ਕਾਲਾ ਜਾਦੂ ਕਰਨ ਨਾਲ ਕੀ ਹੋ ਜੇਗਾ। ਹੈ ਤੇ ਸਾਰੇ ਨਾਲ ਰੱਬ ਹੀ ਹੈਗਾ ਨਾ। ਉਹਦੇ ਨਾਲ ਤਾਂ ਕੁਛ ਨੀ ਹੋਣ ਲੱਗਾ, ਹਾਂ।
ਅੰਧ ਵਿਸ਼ਵਾਸ ਜ਼ਿਆਦਾ ਵੱਧ ਗਿਆ ਦੇਖੋ ਬਾਬਿਆਂ ਕੋਲੇ ਜਾਣ ਲੱਗ ਗਏ। ਕੋਈ ਕਹਿ ਦਿੰਦਾ ਐ ਧਾਗਾ ਤਵੀਤ ਉਤੇ ਤੇ ਕਰਾ ਦੋ ਜੀ ਤੁਹਾਡਾ ਇਹ ਕੰਮ ਬਣ ਜੇਗਾ।
ਹਾਂਜੀ-ਹਾਂਜੀ ਹਾ।
ਠੀਕ ਐ ਜੀ ਲੱਡੂ ਧਰਦੋ ਬਾਹਰ ਐਵੇਂ ਕੁਛ ਬਣ ਜੂਗਾ ਤੁਹਾਡਾ
ਹਾਂ ਨਹੀਂ ਅੱਜ-ਕੱਲ੍ਹ ਇਹ ਚੀਜ਼ਾਂ ਮਤਲਬ ਹਾਂ ਇਹ ਚੀਜ਼ਾਂ ਮਤਲਬ ਹੋ ਹੁੰਦੀਆਂ ਵੀ ਨੇ ਮੈਂ ਨੀ ਕਹਿੰਦੀ ਕਿ ਹਾਂ। ਕਿੰਨਾ ਹੀ ਹੁੰਦੀਆਂ-ਹੁੰਦੀਆਂ ਵੀ ਨੇ ਇਹ ਚੀਜ਼ਾਂ
ਹਾਂਜੀ।
ਗਲਤ ਨੇ ਨਾ ਅੱਜ-ਕੱਲ੍ਹ ਮੈਂ ਆਪ ਪੋਡਕਾਸਟ 'ਚ ਵੀ ਵੇਖਦੇ ਹਾਂ ਆਪਾਂ ਕਿ ਅੱਜ-ਕੱਲ੍ਹ ਇੰਨਾ ਜ਼ਿਆਦਾ ਉਹ ਹੋ ਗਿਆ ਐ। ਕੋਈ ਕਿਸੇ ਦੇ ਘਰ ਜਾ ਰਿਹਾ ਉੱਧਰ ਕੁਛ ਰੱਖ ਕੇ ਜਾ ਰਿਹਾ ਐ ਕੁਛ ਵੀ ਐ। ਚੁਰਾਹੇ 'ਤੇ ਆਪਾਂ ਦੇਖਦੇ ਹਾਂ ਨਿੰਬੂ ਮਿਰਚੀ ਟੰਗੇ ਹੁੰਦੇ ਨੇ ਜਾਂ ਫਿਰ ਕੋਈ ਨਾਰੀਅਲ ਅ ਕਰ ਜਾਂਦਾ ਐ ਕੋਈ ਅ ਕੱਪੜੇ ਚ ਕੁਛ ਰੱਖ ਜਾਂਦਾ ਐ ਕਦੇ ਬਿੰਦ ਬੀਦੀ ਰੱਖ ਜਾਂਦਾ ਕੋਈ ਸੁਰਖੀ ਰੱਖ ਜਾਂਦਾ ਐ।
ਤੇ ਦੱਬ ਰੱਖੇ ਨੇ ਦੇਖੋ।
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਹੂੰ ਜਿਵੇਂ ਹੁਣ ਮੇਰੀ ਗੱਲ ਸੁਣੋ ਕਿਸੇ ਕੋਲੇ ਕੁੜੀਆਂ ਨੇ ਦੇਖੋ ਉਹ ਕਹਿ ਦਿੰਦੇ ਨੇ ਵੀ ਤੁਹਾਡੇ ਬੇਟੇ ਟਾ ਹੋਜੂਗਾ। ਤੁਸੀ ਫਲਾਣੇ ਦੇ ਬੱਚੇ ਨੂੰ ਏ ਕੁੱਛ ਕਰ ਦੋ।
ਹਾਂ-ਹਾਂ-ਹਾਂ-ਹਾਂ। ਏ ਚੀਜ਼ਾਂ ਬੋਹਤ, ਹਾਂ ਓ ਐ ਨੀ ਵੇਖਦੇ ਨਾ ਕਿ ਬਈ ਘਾ ਟਾ ਵੀ ਤਾਂ ਹੈ ਇਦੇ 'ਚ ਸਾਨੂੰ।
ਹਾਂਜੀ।
ਹਾਂ। ਫੇਰ ਲੋਕੀ ਵੀ ਦੂਜੇਆਂ ਦੀ ਗੱਲਾਂ 'ਚ ਆ ਕੇ ਕਿੰਨਾ ਕੁਛ ਕਰ ਜਾਂਦੇ ਆ ਐ ਅੰਧ ਵਿਸ਼ਵਾਸ ਪਿੱਛੇ। ਤੁਸੀ ਐ ਵੇਖੋ ਕੋਈ ਕ੍ਰਿਕਟ ਨਾਲ ਕੋਂਪੀਟੀਸ਼ਨ ਹੋ ਗਿਆ ਅੱਜ ਕਾੱਲ ਤੁਸੀ ਆ ਵੇਖੋ ਕਿ ਕੋਂਪੀਟੀਸ਼ਨ ਦੇ ਚੱਕਰ ਚ ਕੁਛ ਵੀ ਕਰ ਜਾਂਦੇ ਨੇ ਲੋਕੀ, ਕੁਛ ਵੀ।
ਹਾਂਜੀ-ਹਾਂਜੀ ਏ ਤਾਂ ਹੈਗਾ ਈ ਐ।
ਅੰਧ ਵਾਦ ਵਿਸ਼ਵਾਸ ਬੋਹੋਤ ਬਾ ਬੋਹੋਤ ਈ ਜਾਦਾ ਮਾੜੀ ਚੀਜ਼ ਬਣ ਚੁੱਕੀ ਐ ਅੱਜ।
ਪਰਮਾਤਮਾ ਦੇ ਘਰ ਤਾਂ ਵੇਖੋ, ਵਾਹਿਗੁਰੂ ਦੇ ਘਰ ਤਾਂ ਜਾਂਦੇ ਨੀ ਹੈਗੇ, ਬਾਬੇਆਂ ਕੋਲੇ ਜਾਂਦੇ ਨੇ ਭੱਜ ਕੇ।
ਹਾਂਜੀ-ਹਾਂਜੀ ਓਹੀ ਨਾ।
ਹਾਂਜੀ ਮੈਮ।
ਜਿਵੇਂ ਬੋਹੋਤ ਕੁਛ ਆ ਗਿਐ ਅੱਜ ਕਾੱਲ ਲੋਕੀ ਐਦਾਂ ਈ ਪੱਜੀ ਫਿਰਦੇ ਨੇ ਏੱਕ ਦੂਜੇਆਂ ਪਿੱਛੇ। ਬੇ ਮਤਲਬ ਬਿਨਾਂ ਅ ਸੋਚੇ ਸਮਝੇ ਕਿਸੇ ਦੇ ਵੀ ਤਾਂਤਰਿਕ ਮਤਲਬ ਕੁਛ ਕਿੱਧਰੇ ਵੀ ਚੱਲ ਜਾਂਦੇ ਨੇ।
ਤਾਂਤਰਿਕਾਂ ਜਾਦਾ ਵਿਸ਼ਵਾਸ ਹੋਣ ਲੱਗ ਗਏ ਜੀ ਏ ਲੋਕ।
ਹਾਂਜੀ-ਹਾਂਜੀ ਔਰ ਕੀ ਕੈਂਦੇ ਨੇ ਜੜੇ ਅੱਜ ਕਾੱਲ ਨੌਜਵਾਨ ਨੇ ਓਦੇ ਚ ਮਤਲਬ ਐ ਨੀ ਸੋਚਦੇ ਹੈਗੇ ਕਿ ਅੱਜ ਕਾੱਲ ਸਾਇੰਸ ਐ ਹਰ ਚੀਜ਼ ਪਿੱਛੇ ਓਨਾਂ ਨੇ ਕੁਛ ਕਰਕੇ ਦਿਖਾਤਾ ਜੀ ਚਲੋ ਜੀ ਐਨਾਂ ਕੋਲ ਠੀਕ ਹੋ ਜੇਗਾ ਸਾਡਾ ਕੰਮ ਯਾਂ ਬਨ ਜੇਗਾ ਏਧਰ ਸਾਡਾ ਕੰਮ ਬਨ ਜੇਗਾ ਯਾਂ ਕੁਛ ਵੀ ਏ।
ਨਾਲੇ ਪਤੇ ਕੀ ਐ ਜੀ ਓ ਕ ਓਹੀ ਗੱਲ ਐ ਬਾਬੇ ਏ ਕੈ ਦੇਨ ਵੀ ਅੱਜ ਸਾਨੂੰ ਲੱਖ ਰਪਇਆ ਲੱਗੂਗਾ ਥੁਆਡੇ ਏ ਕੰਮ ਤੇ ਓ ਵੀ ਦੇਨ ਨੂੰ ਤਿਆਰ ਨੇ ਦੇਖੋ। ਆਪਣੀ ਕਿਸਮਤ ਤੇ ਵਿਸ਼ਵਾਸ ਨੀ ਕਰਦੇ, ਬਾਬੇਆਂ ਤੇ ਜਾਦਾ ਈ ਵਿਸ਼ਵਾਸ ਹੋ ਰੇਆ ਏਨਾਂ ਨੂੰ।
ਹਾਂ ਤੇ ਬਾਬੇਆਂ ਕੋਲ ਜਾ ਕੇ ਕੀ ਏ ਆਰਥਿਕ ਔਰ ਜੜੀ ਮਤਲਬ ਸਾਡੀ ਮੈਂਟਲ ਸਟੇਟ ਵੀ ਖਰਾਬ ਹੁੰਦੀ ਏ ਦੇਖੋ ਇੱਕ ਤਾਂ
ਮੈਡਮ ਓਨਾਂ ਨਾਲ ਈ ਬੰਨਨੈ। ਪਤੈ ਕੀ ਐ ਜੀ ਇਨਸਾਨ ਐ ਜੜਾ ਓ ਓਨਾਂ ਨਾਲ ਈ ਬੰਨਿਆ ਰੈ ਜਾਂਦੈ ਫੇਰ।
ਹਾਂਜੀ ਮੈਂਟਲ ਸਟੇਟ ਤਾਂ ਖਰਾਬ ਹੋ ਈ ਰੇਐ ਔਰ ਆਪਾਂ ਪੈਸੇ ਵੀ ਦੇਈ ਜਾ ਰਏ ਆਂ।
ਆਪਣਾ ਮਾਇੰਡ ਤਾਂ ਓਦਾ ਕੰਮ ਈ ਨੀ ਕਰਦਾ ਫੇਰ ਓ ਬਾਬੇਆਂ ਦਾ ਮਾਇੰਡ ਕੰਮ ਕਰਦੈ ਓਨਾਂ ਦੇ ਵਿੱਚ।
ਹਾਂਜੀ-ਹਾਂਜੀ ਪਰ ਪ੍ਰ ਪੈਸਾ ਦੇਖੋ ਤੁਸੀ ਕਿ ਪੈਸਾ ਕਿੰਨਾ ਕ ਲੱਗਦੈ ਅੱਜ ਕਾੱਲ ਕਿੰਨੇ ਬਾਬੇ ਪੈਸੇ ਲੈਂਦੇ ਨੇ।
ਪੈਸੇ ਤੋਂ ਬਿਨਾਂ ਮੈਡਮ ਕੋਈ ਕਰਦੇ ਈ ਨੀ ਕੰਮ, ਕੋਈ ਵੀ ਐ। ਬੋਹੋਤ ਮੈਨੇ ਏਦਾਂ ਦੇ ਕੇਸ ਵੇਖੇ ਨੇ ਜੜੇ ਕੈਂਦੇ ਨੇ ਅਸੀ ਫਲਾਣੇ ਕੋਲ ਜਾਂਨੇ ਆਂ ਜੀ ਸਾਡਾ ਐਵੇਂ ਹੋ ਗੇਆ, ਸਾਡਾ ਐਵੇਂ ਹੋ ਗੇਆ ਔਰ ਜਦੋਂ ਗਲਤ ਹੋ ਜਾਂਦੈ ਫੇਰ ਕੈਂਦੇ ਨੇ ਪਤਾ ਨੀ ਕੀ ਗੱਲ ਹੋ ਗੀ, ਪਤਾ ਨੀ ਬਾਬੇ ਨੂੰ ਡੱਬਾ ਨੀ ਚੜਾਏਆ, ਪਤਾ ਨੀ ਬਾਬੇ ਨੂੰ ਪੈਸੇ ਨੀ ਦਿੱਤੇ ਤਾਂ ਐਵੇਂ ਹੋ ਗੇਆ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਮਤਲਬ ਐ ਪਖੰਡੀ ਜੜੇ ਬਾ ਬੇ ਹੁੰਦੇ ਨੇ ਕੈਂਦੇ ਨੇ ਕਿ ਅਗਰ ਪ੍ਰੇਮ ਵਿਵਾਹ ਨੀ ਹੁੰਦਾ, ਜਾਇਦਾਦ ਦੀ ਸਮੱਸਿਆ ਹੁੰਦੀ ਏ ਤੇ ਸੰਤਾਨ ਸੁੱਖ ਪ੍ਰਾਪਤੀ ਮਤਲਬ ਏਹ ਚੀਜ਼ਾਂ ਕਰਕੇ ਓ ਬਾਬੇਆਂ ਕੋਲ ਚਲ ਜਾਂਦੇ ਨੇ ਤੇ ਆਪਣੀ ਮੈਂਟਲ ਸਟੇ ਟ ਵੀ ਖ਼ਰਾਬ ਕਰਦੇ ਨੇ ਉੱਤੋਂ ਦੇ ਪੈਸਾ ਹੋਰ ਜੜਾ ਅ ਲਾਂਦੇ ਨੇ ਓਤੋਂ ਬਾਦ ਵੀ ਕੋਛ ਨਹੀਂ ਬਨਦਾ ਫੇਰ ਵੀ ਉਹ ਬਾਬਿਆਂ ਤੇ ਹੀ ਵਿਸ਼ਵਾਸ ਰੱਖਦੇ ਨੇ ਕਿ ਚਲੋ ਕਦੇ ਨਾ ਕਦੇ ਸਾਡਾ
ਹਾਂ ਕਦੇ ਨਾ ਕਦੇ, ਤਾਂ ਹਾਂਜੀ ਉਹ ਪਤਾ ਕੀ ਐ ਮੈਮ ਅਹ ਬਾਬੇ ਕਹਿ ਦਿੰਦੇ ਨੇ ਵੀ ਸਾਨੂੰ ਪੈਸੇ ਦੇਈ ਚੱਲੋ ਉਹਨਾਂ ਨੇ ਇੱਕ ਜ਼ਰੀਆ ਬਣਾਇਆ ਹੋਇਆ ਦੇਖੋ। ਉਹ ਬੰਦੇ ਨੂੰ ਇਸ ਤਰ੍ਹਾਂ ਬੰਨ੍ਹ ਲੈਂਦੇ ਨੇ ਆਪਣੇ ਵਸ਼ ਦੇ ਵਿੱਚ ਕਰ ਲੈਂਦੇ ਨੇ ਵੀ ਕੋਈ ਨਾ ਤੁਹਾਡਾ ਐ ਸਾਲ ਤਾਂ ਲੱਗ ਹੀ ਜਾਊਗਾ ਇਹ ਕੰਮ ਹੋਣ ਨੂੰ ਦੋ ਕੁ ਸਾਲ ਤਾਂ ਤੁਹਾਡੇ ਕੰਮ ਹੋਣ ਨੂੰ ਲੱਗ ਹੀ ਜਾਣਗੇ ਬੰਦਾ ਐਟੋਮੈਂਟ ਕੀ ਬੰਨਿਆ ਰਹਿੰਦਾ ਵੀ ਹਾਂ। ਕੋਈ ਗੱਲ ਨੀ ਇੰਨੀ ਇੰਨਾ ਟਾਈਮ ਵੇਟ ਕੀਤੀ ਐ ਸਾਲ ਦੋ ਸਾਲ ਹੋਰ ਕਰ ਲੋ।
ਹਾਂਜੀ-ਹਾਂਜੀ ਔਰ ਇਹਦੇ ਇਹ ਕੰਮਾਂ ਚ ਲੇਡੀਜ਼ ਜ਼ਿਆਦਾ ਨੇ, ਤੁਸੀਂ ਆ ਵੇਖੋ ਜਿਹੜੇ ਇਹ ਟੂਣਾ ਟੋਟਕਾ ਕਰਦੇ ਨੇ ਉਹਦੇ 'ਚ ਲੇਡੀਜ਼ ਬਹੁਤ ਜ਼ਿਆਦਾ ਨੇ ਅੱਜ-ਕੱਲ੍ਹ
ਦੇਖੋ ਕੋਈ ਬਾਬੇ ਨਾਲ ਸੰਪਰਕ ਕਰਨਾ ਆਹ ਫੋਨ ਤੇ ਗੱਲ ਕਰ ਲੋ ਜੀ ਆਹ ਇਹ ਤੇ ਕਾਲ ਕਰਲੋ ਜੀ। ਹਾਂਜੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਅਨਪੜ੍ਹਾਂ ਵਾਲੇ ਕੰਮ ਫੜੇ ਹੋਏ ਨੇ ਅੱਜ-ਕੱਲ੍ਹ,
ਹਾਂਜੀ, ਹਾਂਜੀ, ਹਾਂਜੀ। ਮਤਲਬ ਇਹ ਨੀ ਸੋਚਦੇ ਹਰ ਇੱਕ ਚੀਜ਼ ਪਿੱਛੇ ਸਾਇੰਸ ਹੁੰਦੀ ਐ, ਹਰ ਇੱਕ ਚੀਜ਼ ਮਤਲਬ ਰੱਬ ਤੇ ਮਤਲਬ ਰੱ ਤੇ ਛੱਡ ਦਿਉ ਅਰਦਾਸ ਕਰੋ ਚਲੋ ਬਾਬਾ ਜੀ, ਸਹੀ ਕਰ ਦੇਣਗੇ ਕੁਛ ਵੀ ਪਰ ਉਹ ਸੋਚਦੇ ਨੇ ਕਿ ਨਹੀਂ ਆਪਾਂ ਤਾਂ ਪੁੱਠੇ ਰਾਹੀਂ ਜਾਣਾ ਦੇਖੋ। ਮਤਲਬ ਕੁਛ ਵੀ ਕੁੰਡਲੀ ਦੇਖ ਕੇ ਕੋਈ ਏਦਾਂ ਦੱਸ ਦਿੰਦਾ ਹੁੰਦਾ ਹਨਾ। ਤਾਂ ਉਹ ਪਹਿਲਾਂ ਆਪਣਾ ਨੀ ਦੇਖਦਾ।
ਹਾਂ-ਹਾਂ ਇਹ ਗੱਲ ਇਹ ਗੱਲ ਤੁਹਾਡੀ ਬਹੁਤ ਵਧੀਆ ਐ ਕਿ ਪਹਿਲਾਂ ਉਹ ਆਪਣਾ ਨੀ ਉਹ ਕਰ ਸਕਦਾ ਹੈਗਾ। ਫੇਰ ਉਹ ਏਦਾਂ ਕਿਉਂ ਕਰ ਰਿਹਾ, ਜਿਵੇਂ ਆਪਾਂ ਕਹਿ ਦਿੰਦੇ ਬਾਬਾ ਬਣ ਗਿਆ, ਜਾਂ ਕੋਈ ਤਾਂਤਰਿਕ ਬਣ ਗਿਆ।
ਹਾਂ-ਹਾਂ,
ਦੂਜਿਆਂ ਨੂੰ ਦੂਜਿਆਂ ਦੇ ਘਰ ਪਰਿਵਾਰ ਨੂੰ ਠੀਕ ਕਰ ਰਹੇ ਓ ਤੁਸੀਂ ਆਪਣਾ ਸੈਟ ਕਰਲੋ। ਜੇ ਤੁਹਾਡੇ ਦੇ ਵਿੱਚ ਇੰਨੀ ਕਲਾ ਹੈਗੀ ਐ, ਠੀਕ ਏ ਨਾ ਜੀ ਤੁਸੀਂ ਦੂਸਰਿਆਂ ਨੂੰ ਕਿਉਂ ਅੰਧ ਵਿਸ਼ਵਾਸ ਦੇ ਵਿੱਚ ਪਾ ਰਹੇ ਓ।
ਸਹੀ ਗੱਲ ਏ ਔਰ ਇੰਨਾ ਪੈਸਾ ਲਗਾਦੇ। ਜਿਹੇ ਸਾਰੇ ਲੋਕੀ ਜਾਂ ਕੁਛ ਵੀ ਐ ਕਿ ਹਾਂ ਬਣ ਜਾਵੇਗਾ ਬਣ ਜਾਵੇਗਾ। ਪਰ ਕੁਛ ਨਹੀਂ ਹੁੰਦਾ ਉਹਦੇ ਨਾਲ ਉਸ ਤੋਂ ਬਾਅਦ ਜਿਹੜਾ ਸਾਡੇ ਨਾਲ ਹੁੰਦਾ ਉਹ ਕਿਸਮਤ ਕਰਦੀ ਐ ਦੇਖੋ।
ਹਾਂਜੀ-ਹਾਂਜੀ। ਕਿਸਮਤ ਤੇ ਤਾਂ ਲਾਸਟ ਤੇ ਜਾ ਕੇ ਛੱਡਦੇ ਨੇ ਜੀ ਪਹਿਲਾਂ ਤਾਂ ਬਾਬੇ ਨੂੰ ਫੜਦੇ ਨੇ। ਹਾਂਜੀ ਇਹ ਬਾਬੇ ਨੂੰ ਲਿਆਓ ਜੀ ਘਰੇ ਲਿਆਓ ਇਹ ਬਾਬਾ ਆਪਣੇ ਘਰੇ ਜੇ ਫੇ ਹਾਂਜੀ।
ਹਾਂ ਤਾਂ ਕੀ ਬਾਲ ਕੱਟ ਕੇ ਲੈ ਆਓ ਨੋ ਕੱਟ ਕੇ ਲੈ ਆਓ। ਹਾਂ-ਹਾਂ,
ਹੈਲੋ
ਇਹ ਚੀਜ਼ਾਂ ਬਹੁਤ ਨੇ ਅੱਜ-ਕੱਲ੍ਹ
ਹਾਂਜੀ ਇਹੀ ਕਹਿਣ ਦੇ ਨੇ ਵੀ ਕਿ ਜੇ ਬਾਬਾ ਇਹ ਆਪਣੇ ਘਰ ਆ ਗਿਆ ਆਪਣਾ ਘਰ ਸ਼ੁੱਧ ਹੋਜੂਗਾ।
ਹਾਂਜੀ-ਹਾਂਜੀ ਕੁਛ ਨੀ ਏਦਾਂ ਦਾ ਕੁਛ ਵੀ ਨੀ ਹੁੰਦਾ ਹੈਗਾ। ਸਭ ਕੁਛ ਸਭ ਹਾਂਜੀ-ਹਾਂਜੀ-ਹਾਂਜੀ ਇਹ ਤਾਂ ਹੈ ਹਾਂਜੀ।
ਹਾਂਜੀ। ਪਰ ਅੰਧ ਵਿਸ਼ਵਾਸ ਕੋਈ ਜ਼ਿਆਦਾ ਵਧੀਆ ਚੀਜ਼ ਨੀ ਹੈਗੀ ਮੈਮ। ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਬਾਬਿਆਂ ਤੇ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ।
ਸਹੀ ਗੱਲ ਐ ਅੰਧ ਵਿਸ਼ਵਾਸ ਬਹੁਤ ਬੇਕਾਰ ਚੀਜ਼ ਹੈਗੀ ਐ ਦੇਖੋ ਇਹ ਚੀਜ਼ ਪਿੱਛੇ ਤ ਕਦੇ ਨਹੀਂ ਭੱਜਣਾ ਚਾਹੀਦਾ ਬਾਬਿਆਂ ਬੂਬਿਆਂ ਪਿੱਛੇ ਤਾਂ ਕਦੇ ਵੀ ਨਹੀਂ
ਕਦੇ ਵੀ ਨੀ ਜਾਣਾ ਚਾਹੀਦਾ ਹਾਂਜੀ। ਹਾਂਜੀ ਹੁਣ ਉਹੀ ਗੱਲ ਐ ਨੌਜਵਾਨ ਕੋਈ ਦੇਖੋ ਬਾਹਰਲੇ ਦੇਸ਼ ਦਾ ਕਿੰਨਾ ਉਹ ਚੱਲ ਰਿਹਾ। ਠੀਕ ਐ ਨਾ ਜੀ ਹਰੇਕ ਨੂੰ ਇਹ ਹੋ ਰਿਹਾ ਕਿ ਬਾਹਰ ਜਾਈਏ ਪਰ ਉਹ ਅੰਧ ਵਿਸ਼ਵਾਸ ਚ ਫਸੇ ਹੋਏ ਨੇ ਉਹ ਫਲਾਣੇ ਬਾਬੇ ਕੋਲ ਚਲੇ ਜਾਓ। ਆਪਣਾ ਕੰਮ ਕਰ ਦੂਗਾ ਉਹ ਕਹਿੰਦਾ ਤੁਹਾਡਾ ਫਲਾਣੇ ਦਿਨ ਕੰਮ ਬਣ ਜੂਗਾ ਤਿਮਕੇ ਦਿਨ ਕੰਮ ਬਣਜੂਗਾ।
ਅਤੇ ਜਿਹੜੇ ਮਤਲਬ ਇਲਿਟਰੇਟ ਪਰਸਨ ਹੁਦੇ ਨੇ ਉਹ ਵੀ ਬਹੁਤ ਜ਼ਿਆਦਾ ਭਜਦੇ ਨੇ ਉੱਧਰ ਜਿਹਨਾਂ ਮਤਲਬ ਸ਼ਿਕਸ਼ਾ ਦੀ ਕਮੀ ਹੁੰਦੀ ਐ ਜਿਹਨ੍ਹਾਂ ਨੂੰ ਉਹ ਬਹੁਤ
ਹਾਂਜੀ ਹਾਂ ਹਾਂਜੀ, ਹਾਂਜੀ ਅਣ
ਤੇ ਕੀ ਕਹਿੰਦੇ ਨੇ ਹਾਂਜੀ ਔਰ ਜਿਹੜੇ ਗਾਉਂ ਗੂ ਹੁੰਦੇ ਨੇ ਜਿੱਦਾਂ ਹੁਣ ਇੱਧਰ ਹਰਿਆਣਾ ਸਾਈਡ ਹੀ ਵੇਖ ਲਓ ਤੁਸੀਂ ਇਦਾ ਬਹੁਤ ਚੀਜ਼ਾਂ ਹੁੰਦੀਆਂ ਨੇ ਇੱਦਾਂ ਕੋਈ ਕਿਸੇ ਦੇ ਬੱਚੇ ਨੂੰ ਕੁਛ ਕਰ ਰਿਹਾ ਕੋਈ ਕਿਸੇ ਦੀ ਧੀ ਨੂੰ ਕੁਛ ਕਰ ਰਿਹਾ ਕੋਈ ਕਿਸੇ ਦੀ ਨੂੰਹ ਨੂੰ ਕੁੱਛ ਕਰ ਰਿਹਾ ਬਸ ਇਹੀ ਕੰਮਾਂ 'ਚ ਰਹਿੰਦੇ ਨੇ ਲੋਕੀ ਔਰ ਅਗਰ ਆਪਾਂ ਸਾਇੰਸ ਵਗੈਰਾ ਪੜ੍ਹੀਏ ਤਾਂ ਇਹ ਚੀਜ਼ਾਂ ਤੋਂ ਆਪਾਂ ਬਚ ਵੀ ਸਕਦੇ ਹਾਂ। ਜਿਹੜਾ ਸਾਇੰਸ ਚ ਬਿਲੀਵ ਕਰਦਾ ਹੋਏਗਾ ਇਹ ਚੀਜ਼ਾਂ ਚ ਉਹ ਨਹੀਂ ਦੇਖਦਾ।
ਜੀ ਮੈਮ।
ਤੰਤਰ ਮੰਤਰ ਨਾਲ ਕੁਛ ਨਹੀਂ ਹੋ ਜਾਂਦਾ।
ਨਹੀਂ ਤੰਤਰ ਮੰਤਰ ਨਾਲ ਕੁਛ ਨਹੀਂ ਹੁੰਦਾ ਜੀ ਦੇਖੋ ਜੋ ਕਿਸਮਤ ਦੇ ਵਿੱਚ ਐ ਬਣਨਾ ਤਾਂ ਉਹੀ ਐ। ਇਹ ਤਾਂ ਉਹੀ ਗੱਲ ਐ ਵੀ ਅੰਧ ਵਿਸ਼ਵਾਸ ਐ ਜਿੰਨਾ, ਜਿੰਨਾ ਫਸੀ ਜਾਉਗੇ ਉਹਨਾਂ ਦਲ-ਦਲ ਦੇ ਵਿੱਚ ਫਸੀ ਜਾਊਗੇ।
ਹਾਂਜੀ ਇਹ ਬਸ ਧੋਖੇ ਬਾਜ਼ੀ ਆ ਅੱਜ
ਹਾਂ-ਹਾਂ ਪੈਸੇ ਹੇਠਣ ਵਾਸਤੇ ਜਾਲ ਬਣਾਇਆ ਹੋਇਆ ਹੋਰ ਕੁਛ ਵੀ ਨਹੀਂ ਹੈਗਾ। ਹਾਂਜੀ।
ਬਸ ਇਹੀ ਚੀਜ਼ਾਂ ਨੇ
ਹਾਂਜੀ।
ਚਲੋ ਜੀ ਠੀਕ ਐ ਜੀ ਟਾਈਮ ਹੋ ਗਿਆ ਜੀ ਸਾਡਾ, ਓਕੇ-ਓਕੇ।